ਉਹ
ਹਾਂਜੀ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ
ਮੈਂ ਵਧੀਆ ਤੁਸੀਂ ਦੱਸੋ ਕਿਵੇਂ ਉਹ ਕੀ ਕਰ ਰਹੇ ਸੀ।
ਬਸ ਬਸ ਬਸ ਫ੍ਰਰੀ ਹਾਂ ਜੀ ਫ੍ਰਰੀ ਬਸ ਹੁਣੇ ਲੰਚ ਵੰਚ ਕਰਕੇ ਫ੍ਰਰੀ ਹੋ ਕੇ ਬੈਠੇ ਹਾਂ
ਅੱਛਾ ਅੱਛਾ ਅੱਛਾ ਅਤੇ ਉਹੀ ਅਸੀਂ ਵੀ ਇਹੀ ਬੱਚਿਆਂ ਨੂੰ ਇਹੀ ਗੱਲ ਸਮਝਾਉਂਦੇ ਸੀਗੇ ਇਹ ਬਾਹਰ ਬਾਹਰ ਦਾ ਬੜਾ ਖਾਂਦੇ ਨੇ ਫਾਸਟ ਫੂਡ ਨਾ ਬਹੁਤ ਖਾਂਦੇ ਨੇ ਇਹਨਾਂ ਨੂੰ ਮੈਂ ਆਖਦੀ ਸੀ ਕਿ ਮੈਂ ਕਿਹਾ ਇੰਨਾ ਫਾਸਟ ਫੂਡ ਨਾ ਖਾਇਆ ਕਰੋ ਇਹ ਨਾ ਦੂਸਰੇ ਤੀਸਰੇ ਦਿਨ ਹਨਾ ਮਹੀਨੇ ਬਾਅਦ ਖਾਓ ਉਹ ਚੱਲਦਾ ਇਹ ਦੂਸਰੇ ਤੀਸਰੇ ਦਿਨ ਫਾਸਟ ਫੂਡ ਚੰਗੀ ਗੱਲ ਨਹੀਂ ਆ
ਬਸ, ਲੇਕਿਨ ਉਹਨੇ ਨਾ ਪ੍ਰੋਬਲਮ ਹਰ ਜਗ੍ਹਾ ਹੋ ਗਈ ਐ, ਬੱਚਿਆਂ ਨੂੰ ਅੱਜ-ਕੱਲ੍ਹ ਸਭ ਨੂੰ ਹੀ ਫਾਸਟ ਫੂਡ ਚਾਹੀਦਾ ਐ। ਘਰ ਦਾ ਖਾਣਾ ਖਾ ਕੇ ਬੱਚੇ ਖੁਸ਼ੀ ਨਹੀਂੀ ਹੈ।
ਬਿਲਕੁਲ, ਬਿਲਕੁਲ! ਉਹੀ ਤਾਂ ਗੱਲ ਐ, ਬੱਚ ਬੱਚਿਆਂ ਦਾ ਨਾ ਬੱਚਿਆਂ ਨੂੰ ਜਿੰਨਾ ਸਮਝਾਓ, ਓਨਾਂ ਬੇਕਾਰ ਹੀ ਲੱਗਦਾ ਕਈ ਵਾਰੀ, ਤੇ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਿਆ ਆ ਬੰਦਾ। ਇਹਨਾਂ ਨੂੰ ਆਖਿਆ ਜਿਹੜਾ ਤੁਸੀਂ, ਤੁਸੀਂ ਇਹ ਚੀਜ਼ ਖਾਣੀ ਹੈ ਬ੍ਰੈਡ ਰੋਲ, ਅਸੀਂ ਘਰ ਬਣਾ ਲਿਆ ਕਰਾਂਗੇ, ਅਸੀਂ ਇਹ। ਘਰ ਬਣਾ ਲਈਏ। ਲੇਕਿਨ ਇਹ ਕਹਿੰਦੇ ਨੇ, ਮੰਮੀ ਨਾ ਆ ਤੇ ਅਸੀਂ ਤਾਂ ਬਾਰਰੋਂ ਹੀ ਲੈ ਕੇ ਆਣਾ, ਦੱਸੋ।
ਟੇਸਟ ਨਹੀਂ ਆਉਂਦਾ
ਇਹਨਾਂ ਨੂੰ ਫਾਸਟ ਬਲਕਿ ਘਰ 'ਚ ਅਸੀਂ ਜਿੰਨਾ ਮਰਜ਼ੀ ਚੰਗਾ ਬਣਾ ਲਈਏ ਜਿੰਨਾ ਮਰਜ਼ੀ ਸਵਾਦ ਬਣਾ ਲਈਏ ਤੁਸੀਂ ਮੰਨੋਗੇ ਇਹਨਾਂ ਦੇ ਆ ਇਹਨਾਂ ਦੇ ਜੋ ਬੱਚਿਆਂ ਦੇ ਫਰੈਂਡਸ ਨੇ ਨਾ ਸਾਡੇ ਹੱਥ ਦਾ ਖਾਂਦੇ ਨੇ ਕਿ, ਹਾਂ ਬ ਯਾਰ ਇਹ ਤਾਂ ਕਿੰਨੀ ਸਵਾਦ ਬਣੀ ਆ ਮੰਮੀ ਦੇ। ਤੁਹਾਡੇ ਮੰਮੀ ਦੇ ਹੱਥਦੇ ਕਿੰਨੇ ਸਵਾਦ ਬਣਾਉਂਦੇ ਨੇ, ਹਨਾ? ਤਾਂ ਇਹੀ ਦੇਖ ਲਓ, ਇਹੀ! ਆਪਣੇ ਬੱਚੇ ਹੀ ਫਾਸਟ ਫੂਡ ਜ਼ਿਆਦਾ ਖਾਂਦੇ ਨੇ, ਹਾਂਜੀ, ਤੇ ਉਹ ਬਿਲਕੁਲ, ਅਤੇ ਇਹਨਾਂ ਨੂੰ ਇਹੀ ਆਖਿਆ, ਮੈਂ ਕਿਹਾ, ਚਲੋ, ਅਸੀਂ ਇਹ ਘਰ 'ਚ ਹੀ ਸਪਰਿੰਗ ਰੋਲ ਬਣਾ ਲਈਦਾ ਹੈ। ਘਰ 'ਚ ਹੀ, ਮੈਂ ਕਿਹਾ, ਚਲੋ, ਬਰੈੱਡ ਰੋਲ ਬਣਾ ਲੈਂਦੇ ਹਾਂ। ਚਲੋ, ਘਰ 'ਚ ਅਸੀਂ ਬਰਗਰ ਬਣਾ ਲੈਂਦੇ ਹਾਂ।
ਹੂੰ,
ਚਲੋ, ਅਸੀਂ ਮਸਾਲਾ ਡੋਸਾ ਬਣਾ ਦਿੰਦੇ ਹਾਂ, ਲੇਕਿਨ ਇਹਨਾਂ ਦਾ ਇੱਕ ਵਾਰੀ ਖਾ ਲੈਣਗੇ, ਦੋ ਵਾਰੀ ਖਾ ਤੀਜੀ ਵਾਰੀ ਫਿਰ ਬਾਹਰ ਹੀ ਪਜਦੇ ਨੇ। ਉਹ ਗੰਦਗੀ 'ਤੇ ਹੀ ਪਜਦੇ। ਦੇ ਨੇ ਹੈ ਨਹੀਂ ਸੁਣਦੇ ਗੱਲ ਬਿਲਕੁਲ ਵੀ।
ਬਿਲਕੁਲ, ਸਭ ਜਗ੍ਹਾ ਇਹੀਓ ਪ੍ਰੋਬਲਮ ਐ, ਬੱਚੇ ਸਭ ਇਹੀ, ਉਹ ਬੋਲਦੇ ਐ! ਕਿ ਹੁਣ ਤਾਂ ਸਕੂਲ ਥੋੜ੍ਹਾ, ਲੇਕਿਨ ਸਾਡੇ ਸਕੂਲ 'ਚ ਤਾਂ ਬੱਚਿਆਂ ਨੂੰ ਥੋੜਾ ਜਹਾ ਹੁ ਦੇਖਦੇ ਆ ਕਿ ਬੱਚੇ ਫਾਸਟ ਫੁਡ ਨਾਲ ਲੈ ਕੇ ਆਣਾ ਨਾ ਲੰਚ ਬੋਕਸ ਜੋ ਚੈੱਕ ਕਰਦੀਆਂ ਨੇ! ਨਹੀਂ ਤਾਂ ਪਹਿਲੇ ਬੱਚਿਆਂ ਨੂੰ ਹੁੰਦਾ ਸੀਗਾ ਕਿ, ਲੰਚ ਬੋਕਸ ਦੇ ਵੀ ਅਸੀਂ ਇਹੀ ਸਮਾਨ ਲੈ ਕੇ ਜਾਣਾ, ਮੈਗੀ ਦੇ ਦਿਉ, ਮੈਕਰੋਨੀ ਦੇ ਦਿਉ।
ਹਾਂਜੀ-ਹਾਂਜੀ, ਹੁਣ ਤਾਂ ਮੈਗੀ-ਮੂਗੀ ਕਿੱਥੇ ਅਲਾਉਡ ਕਰਦੇ ਨੇ ਸਕੂਲ ਵਾਲੇ?
ਟੀਚਰਸ, ਕਿਉਂਕਿ ਪੇਰੈਂਟਸ ਦੀ ਤਾਂ ਬੱਚਿਆਂ ਨੇ ਗੱਲ ਮੰਨੀ ਨਹੀਂ!
ਹਾਂਜੀ ਹਾਂਜੀ।
ਹਨਾ, ਹੁਣ ਜ ਟੀਚਰ ਜ ਚੈੱਕ ਕਰਦੀਆਂ ਨੇ ਨਾ ਕਿ ਨਹੀਂ, ਹੈ ਕਿ ਲੈ ਕੇ ਆਉਣੀ ਚੀਜ਼, ਤਾਂ ਬੱਚੇ ਇਸ ਚੀਜ਼ ਨੂੰ ਫਿਰ, ਠੀਕ ਹੈ। ਕਹਿੰਦੇ ਹਾਂ। ਕਿ ਮੈਮ ਡਾਟੇਗੀ, ਤਾਂ ਹੁਣ ਨਹੀਂ ਲਿਜਾਣੀ ਇਹ ਚੀਜ਼।
ਕਲ ਡਰਦੇ ਆ ਥੋੜ੍ਹੇ ਬੱਚੇ, ਪਰ ਲੇਕਿਨ ਨਾ ਬੱਚੇ ਫੇਰ ਵੀ, ਘਰ ਵਾਲੇ ਜਿੰਨਾ ਵੀ ਕਹਿ ਦਿਨੇ, ਕਿ ਇਹ ਬੱਚੇ ਏਦਾਂ ਖਾ ਦਿੰਦੇ ਨੇ ਫਾਸਟ ਫੂਡ ਜਾਂ ਕੁਛ। ਫੇਿਰ ਉਹੀ ਗੱਲ ਹੈ ਨਾ, ਬੱਚੇ ਨਹੀਂ ਮੰਨਦੇ ਗੱਲ ਨੂੰ।
ਹਮ। ਨਾਲੇ ਹੁਣ ਥੋੜਾ ਜਾ ਬੱਚੇ ਖੁਦ ਸਿੱਖ ਰੇ ਨਾ, ਕਿ ਔਨਲਾਈ ਮਿਲਦਾ, ਜਿੱਥੇ ਮਰਜੀ ਆਪਣਾ ਔਡਰ ਕੀਤਾ। ਤਾਂ ਬੱਚਿਆਂ ਨੇ ਚੁੱਪ ਕਰਕੇ ਮ ਮੰਗਵਾਇਆ ਆਪਣਾ ਇਹ ਤੁਸੀਂ ਘਰ ਨਹੀਂ ਅੱਛਾ ਬਣਾਇਆ, ਔਨਲਾਈਨ ਮੰਗਾ ਲਿਆ, ਆਪਣਾ ਖਾ ਲਿਆ।
ਬਿਲਕੁਲ, ਬਿਲਕੁਲ, ਬਿਲਕੁਲ! ਅਸੀਂ ਇਹਨਾਂ ਨੂੰ ਇਹੀ ਗੱਲਾਂ ਆਖਦੇ ਹਾਂ। ਕਿ ਚਲੋ ਬਈ, ਤੁਸੀਂ ਮੰਗਵਾਓ। ਜੇ ਅਗਰ ਮੰਗ ਪਤਾ ਕੀ ਆ, ਅਸੀਂ ਕਈ ਵਾਰੀ ਇਹਨਾਂ ਨੂੰ ਲੈ ਕੇ ਜਾਂਦੇ ਐ ਨਾ, ਜਿਵੇਂ ਕਿ ਇਹ ਕਹਿੰਦੇ ਨੇ ਕਿ ਅਸੀਂ ਮੋਮੋਸ ਖਾਣਾ। ਇਹ ਮੋਮੋਸ ਜਾਂਦੇ ਨੇ। ਖਾਣ ਥੱਲੇ, ਅਤੇ ਹੁਣ ਇਹਨਾਂ ਨੂੰ ਅਸੀਂ ਇਹੀ ਆਖੀਦਾ ਹੈ। ਕਿ ਦੇਖੋ, ਮੋਮੋਸ ਵੀ ਪਤਾ ਨਹੀਂ ਕਿੰਨੇ ਦਿਨ, ਕਿੰਨੇ ਦਿਨ ਦੇ ਪਏ ਹੋਏ ਨੇ, ਕਿੰਨੇ ਦਿਨ ਦੇ ਨਹੀਂ ਪਏ ਦੇ।
ਹਮ ਹਮ, ਔਰ ਸਭ ਤੋਂ ਖ਼ਰਾਬ ਚੀਜ਼, ਮੈਨੂੰ ਲੱਗਦਾ, ਸਭ ਤੋਂ ਗੰਦੀ ਚੀਜ਼ ਇਹੀਓ ਹੈ ਮੋਮੋਜ਼, ਦੇਖੋ ਤੁਸੀਂ ਨਿਊਜ਼ ਵੀ ਸੁਣੋਗੇ ਤਾਂ ਬੱਚਿਆਂ ਨੂੰ ਕਿੰਨੇ ਬੱਚੇ ਬਿਮਾਰ ਹੁੰਦੇ ਆ ਖਾ ਕੇ ਇਹਨੂੰ।
ਕੱਚਾ ਮੈਦਾ ਹੁੰਦਾ ਨਾ ਉਹ।
ਹੁੰਦਾ, ਬਿਲਕਲ।
ਜੀ, ਜੀ, ਜੀ, ਜੀ, ਕੱਚਾ ਹੁੰਦਾ। ਹਾਂ ਫਰਾਈ ਕਰਕੇ ਖਾ ਲਓ, ਅਤੇ ਉਹ ਗੱਲ ਵੱਖਰੀ, ਪਰ ਉਹ ਫਰਾਈ ਵੀ ਕੀ ਉਹ ਓਇਲ ਓਇਲ ਪਤਾ ਨਹੀਂ ਕਿੰਨੇ ਦਿਨਾਂ ਦਾ
ਬਿਲਕੁਲ, ਉਹਦੇ ਚ ਹੀ ਕਰੀ ਜਾਂਦੇ ਐ ਉਹ ਭਰੀ ਜਾਂਦੇ ਐ ਨਾ, ਤੇਲ ਕਦੀ ਥੋੜ੍ਹੀ ਐ ਕਿ ਉਹ ਡਿਸਕਾਰਡ ਕਰ ਦੇਣਗੇ ਕਿ ਤੁਸੀਂ ਇੱਕ ਵਾਰ ਦੋ ਵਾਰ ਯੂਜ ਕਰ ਲਿਆ ਤੁਹਾਨੂੰ ਤੁ ਤੁਸੀਂ ਤੁਹਾਡੇ ਦੂਸਰੀ ਥਾਲੀ ਖੋਲਣਗੇ ਉਹਨਾਂ ਨੇ ਤਾਂ ਉਹਦੇ ਚ ਈ ਫਰਾਈ ਕਰੀ ਜਾਣਾ।
ਬਿਲਕੁਲ ਬਿਲਕੁਲ, ਉਹ ਆਪ ਥੋੜ੍ਹੀ ਖਾਂਦੇ ਆ। ਉਹ ਸਾਨੂੰ ਖਵਾਉਂਦੇ ਨੇ ਉਹਨਾਂ ਨੂੰ ਪਤਾ ਹੀ ਕਿ ਵੀ ਉਹਨੇ ਆਪ ਖਾਣਾ ਹੀ ਨਹੀਂ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਸਾਡੇ ਤੇ ਵਿਕਰੀ ਹੋ ਰਹੀ ਆ
ਇੱਦਾਂ ਨੀ ਹੈ ਕਿ ਬੱਚੇ ਬੱਚੇ ਸਮਝਦੇ ਨਹੀਂ ਇਸ ਚੀਜ਼ ਨੂੰ ਕਿ ਸਾਨੂੰ ਨੁਕਸਾਨ ਕਰਦੇ ਲੇਕਿਨ ਬੱਚੇ ਟੇਸਟ ਦੇ ਅੱਗੇ ਕੁਛ ਨਹੀਂ ਦੇਖਦੇ ਹਨਾ ਕਿ ਦੇਖੋ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਬੁੱਕਸ ਦੇ ਵਿੱਚ ਵੀ ਸਭ ਚੀਜ਼ਾਂ ਦੱਸਦੇ ਕਿ ਨਹੀਂ ਤੁਹਾਨੂੰ ਅੱਛਾ ਨਹੀਂ ਹੈ ਟੀਚਰ ਦੱਸਦੀਆਂ ਨੇ ਲੇਕਿਨ ਬੱਚ ਨੂੰ ਫਰਕ ਨਹੀਂ ਪੈਂਦਾ ਉਸ ਚੀਜ਼ ਨਾਲ ਕੋਈ ਗੱਲ ਨਹੀਂ।
ਨਾ ਫ਼ਰਕ ਕਿੱਥੇ ਪੈਂਦਾ ਫ਼ਰਕ ਪੈਂਦਾ ਤੇ ਅੱਜ ਇਹਨਾਂ ਨੂੰ ਕੁਛ ਸਮਝਾਉਣਾ ਪੈਂਦਾ
ਬਿਲਕੁਲ ਸਹੀ ਕਹਿ ਰਹੇ ਹੋ
ਤਾਂ ਉਹ ਰੋਹੀ ਐ ਤੇਲ ਪਤਾ ਨੀ ਕਿੰਨੇ ਦਿਨਾਂ ਦਾ ਪਿਆ ਹੋਏਗਾ ਕਿੰਨੇ ਦਿਨਾਂ ਦਾ ਨਹੀਂ ਪਿਏਦਾ ਸੜਿਆ ਮੜਿਆ ਉਹ ਹੀ ਵਾਰ ਵਾਰ ਸਾੜ ਸਾੜ ਕੇ ਤੇਲ ਉਹਦੇ 'ਚ ਬਹੀ ਫਰਾਈ ਹੋ ਰਿਹਾ ਉਹਦੇ 'ਚ ਹੀ ਹੋ ਰਿਹਾ। ਕੀ ਬੰਦਾ ਫਰਕ ਕਰ ਸਕਦਾ ਉਹਦੇ ਚ ਤੇ ਅਜ ਕੱਲ੍ਹ ਤਾਂ ਜਿੱਦਾਂ ਅੰਮ੍ਰਿਤ ਧਾਰੀ ਬੰਦਾ ਜਿਹੜਾ ਅਗਰ ਅੰਮ੍ਰਿਤ ਧਾਰੀ ਬੰਦਾ ਉਹ ਫਿਰ ਉਹ ਨਹੀਂ ਖਾ ਸਕਦਾ ਉਹਦੇ ਵਿੱਚ ਹੀ ਮੀਟ ਵਾਲੇ ਵੀ ਕਰ ਲੈਂਦਾ ਫਰਾਈ ਉਹਦੇ ਵਿੱਚ ਹੀ ਤੁਸੀਂ ਉਹ ਵਾਲੇ ਵੀ ਫਰਾਈ ਹੋ ਜਾਂਦੇ।
ਬਾਹਰ ਅਗਰ ਬੱਚੇ ਬੱਚੇ ਖਾ ਰਹੇ ਨਾ ਹੁਣ ਤਾਂ ਬੱਚੇ ਫੇਰ ਇਹ ਚੀਜ਼ ਤਾਂ ਛੱਡ ਹੀ ਦੇਣ ਕਿ ਇਹ ਇੰਨੀ ਤੁਹਾਨੂੰ ਮਿਲੇਗਾ ਕਿ ਸਫ਼ਾਈ ਮਿਲੇਗੀ ਉਹ ਤਾਂ ਬੱਚੇ ਤਾਂ ਬਈ ਸਭ ਨੂੰ। ਪਾਸੇ ਉਹਨਾਂ ਨੇ ਹੱਥ ਮਾਰਨੇ ਐ। ਵੈਜ ਵੀ ਬਣ ਰਿਹਾ ਤੇ ਨੋਨ ਵੈਜ ਵੀ ਬਣ ਰਿਹਾ ਬੇਕਾਰ ਐ ਬਿਲਕੁਲ ਸੋਚਣਾ ਫਿਰ ਇਹ ਤਾਂ।
ਹਾਂਜੀ ਹਾਂਜੀ, ਹੁਣ ਅਸੀਂ ਵਿਆਵਾਂ ਸ਼ਾਦੀਆਂ 'ਚ ਵੀ ਚਲੇ ਜਾਈਏ ਨਾ ਤੇ ਉੱਥੇ ਵੀ ਅਗਰ ਉਹ ਬਣਾਂਦੇ ਨੇ ਚਾਹੇ ਉਹ ਸਾ, ਪਨੀਰ ਬਣਾਣ ਚਾਹੇ ਉਹ ਦਾਲ ਮੱਖਣੀ ਬਣਾਣ ਚਾਹੇ ਉਹ ਵੈੱਜ ਬਣਾਨ ਮਿਕਸ। ਤੇ ਉਹ ਜਿਹੜੇ ਭਾਈ ਬਣਾਣ ਵਾਲੇ ਨੇ ਉਹਨਾਂ ਦੇ ਹੱਥ ਲੱਗਦੇ ਨੇ ਉਹ ਸਿਗਰਟ ਵੀ ਪੀਂਦੇ ਨੇ।
ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ ਖਾਂਦੇ ਐ।
ਹਨਾ ਤੇ ਉਹੀ ਹੱਥ ਫਿਰ ਓਹੀ ਓਦਾਂ ਹੀ ਗੋਲ ਗੱਪ ਪੇ ਵਾਲੀ ਰੇੜੀ ਤੇ ਚਲੇ ਜਾਓ ਓਦਾਂ ਹੀ ਹੱਥ ਪਾਣੀ ਚ ਪਾਂਦਾ ਔਰ ਬਲਕਿ ਸ਼ੌਕ ਨਾਲ ਸਾਰੇ ਅਸੀਂ ਆਪ ਕਹਿਣੇ ਆ ਸਾਡੇ ਵਰਗੇ ਸਾਡੇ ਬਹੁਤ ਖਾਂਦੇ ਆ ਗੋਲਗੱਪੇ।
ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਖਾਂਦੇ ਆ ਬਿਲਕੁਲ। ਨਹੀਂ ਬਾਹਰ ਤਾਂ ਏਦਾਂ ਈ ਆ ਜੀ ਹਾਈ ਜੀਨ ਬਿਲਕੁਲ ਧਿਆਨ ਰੱਖਦੇ ਉਹ ਤਾਂ ਬਸ ਕੀ ਆਪਣਾ ਕੰਮ ਕਰਨਾ ਉਹਨਾਂ ਨੇ ਔਰ ਸਭ ਵੀ ਸਭ ਨੂੰ ਵੀ ਟੇਸਟ ਲੱਗਦਾ ਏਦਾਂ ਨੀ ਐ ਕਿ ਬੱਚੇ ਹੀ ਸਿਰਫ ਖਾਂਦੇ ਨੇ ਸਾਰੇ ਸਿਆਣੇ ਵੀ ਖਾਂਦੇ ਨੇ।
ਨੇ ਵੀ ਖਾਂਦੇ ਨੇ। ਸਿਆਣੇ ਵੀ ਖਾਂਦੇ ਆ ਸਿਆਣੇ ਵੀ ਖਾਂਦੇ ਆ। ਹੁਣ ਕਦੀ ਕਦੀ ਅਸੀਂ ਇੱਦਾਂ ਹੋਈਏ ਕਿ ਕਈ ਵਾਰੀ ਜ ਇਕੱਲੇ ਹੋਈਏ ਨਾ ਕੁਝ ਬਣਾਣ ਨੂੰ ਜੀਅ ਨਹੀਂ। ਕਰਦਾ ਤੇ ਅਸੀਂ ਬਾਹਰੋਂ ਮੰਗਵਾ ਲੈਂਦੇ ਆ ਦੱਸੋ ਅਸੀਂ ਆਪ ਆਪਣੀਆਂ ਗੱਲਾਂ ਕਰਦੇ ਆ।
ਬਿਲਕੁਲ ਸਹੀ ਗੱਲ ਐ, ਬੱਚਿਆਂ ਨੂੰ ਤੁਸੀਂ ਇੰਸਟਰਕਸ਼ਨ ਦਿੰਦੇ ਆ ਡਾਂਟ ਲਗਾਦੇ ਕਿ ਨਹੀਂ ਖਾਣੀ
ਕਿ ਅਸੀਂ ਇਹੀ ਗੱਲ ਕਹਿਣਾ ਆ ਕਿ ਅਸੀਂ ਤੁਸੀਂ ਮੰਥ 'ਚ ਮੰਗਵਾ ਲਿਆ ਪੰਦਰਾਂ ਵੀਹ ਦਿਨ 'ਚ ਮੰਗਵਾ ਲਿਆ ਉਹ ਚੱਲਦਾ ਅਸੀਂ ਹੁਣ ਰੋਜ਼ ਨੀ ਖਾਂਦੇ ਅਸੀ ਵੀ ਇਹੀ ਸੋਚਣਾ ਚਲੋ ਮੰਥ ਪੰਦਰਾਂ ਦਿਨ ਬਾਅਦ ਚਲੋ ਹੋ ਗਿਆ ਚਲੋ ਠੀਕ ਐ ਅਸੀਂ ਇਹੀ ਸਮਝਣਾ ਪਰ ਉਹ ਲੇਕਿਨ ਜਿਹੜੇ ਬੱਚੇ ਆਫਿਸ ਜਾਂਦੇ ਆ ਨਾ ਰੋਜ਼
ਬਿਲਕੁਲ ਉਹਨਾਂ ਨੂੰ ਤਾਂ ਹੈ ਹੀ ਐ ਬਿਲਕੁਲ ਫਰੈਂਡ ਸਰਕਲ ਕਲ ਏਦਾਂ ਦਾ ਐ ਕਿ ਬੱਚਿਆਂ ਨੇ ਸ਼ਾਮ ਨੂੰ ਬੈਠ ਕੇ ਚਾਹ ਪਾਣੀ ਇਕੱਠਾ ਪੀਣਾ ਐ ਜਾਂ ਕੁਛ ਵੀ ਮੰਗਵਾਣਾ। ਥੋੜੀ ਕੋਈ ਬ ਘਰੋਂ ਬਣਾ ਕੇ ਲੈ ਕੇ ਆਏਗਾ ਬਾਹਰੋਂ ਹੀ ਸਭ ਚੱਲਦਾ ਬੱਚੇ।
ਜੀ ਜੀ, ਜੀ ਜੀ, ਜੀ ਹਾਂਜੀ, ਹਾਂਜੀ ਹਾਂਜੀ ਜੇ ਅਗਰ ਮੈਨੂੰ ਮੈਨੂੰ ਆਖਣਗੇ ਅਹ ਮੰਮੀ ਅੱਜ ਆਲੂ ਪੂੜੀ ਬਣਾ ਦੋ ਆਲੂ ਪੂੜੀ ਬਣਾ ਦਾਂਗੇ। ਕਿੰਨੀਆਂ ਅ ਵੀ ਪੁੜੀਆਂ ਅੱਜ ਮੇਰੇ ਔਫਿਸ ਦੇ ਵੀ ਖਾਣਗੇ, ਉਹ ਸ਼ੌਕ ਨਾਲ਼ ਖਾਂਦੇ ਨੇ ਕਿ ਯਾਰ ਤੁਹਾਡੀ ਮੰਮੀ ਬੋਤ ਸ ਸਵਾਦ ਬਣਨ ਦੀਆ ਬਣਾ ਕੇ ਲਿਆ ਕਰੋ ਲੈ ਕੇ ਉਹਨਾਂ ਨੂੰ ਨੀ ਉਹ ਫਿਰ ਪਤਾ ਕੀ ਕਰਨਗੇ ਔਡਰ ਵੀ ਕਰਨਗੇ ਵੱਖਰਾ, ਘਰੋ ਤੇ ਬਣਾ ਕੇ ਲੈ ਕੇ ਜਾਂਦੇ-ਜਾਂਦੇ ਫਿਰ ਔਡਰ ਵੱਖਰਾ ਕਰਕੇ ਉਹ ਵੀ ਖਾਂਦੇ ਐ। ਨਾਲ ਈ ਰੋਜ਼ ਦਾ ਈ ਓ ਗਿਆ ਹੁਣ ਤੇ।
ਬਿਲਕੁਲ ਬਿਲਕੁਲ ਬੱਚੇ ਜਦੋਂ ਸਿਆਣੇ ਹੋ ਜਾਂਦੇ ਆ ਫੇਰ ਛੋਟੇ ਤਦ ਤੱਕ ਤਾਂ ਤੁਸੀਂ ਫੇਰ ਵੀ ਬ ਬੱਚੇ ਨੂੰ ਚਲੋ ਆਪਣੇ ਹਿਸਾਬ ਨਾਲ ਖਿਲਾ ਲਓਗੇ ਕਿ ਚਲੋ ਪੰਦਰਾਂ ਦਿਨ 'ਚ ਮੰਥ 'ਚ ਇੱਕ ਵਾਰ ਖਿਲਾ ਲੋਗੇ। ਜਦ ਬੱਚੇ ਸਿਆਣੇ ਹੋ ਜਾਂਦੇ ਫਿਰ ਆਪਣੀ ਮਰਜ਼ੀ ਦੇ ਮਾਲਿਕ ਨੇ ਨਾ ਬੱਚੇ ਫਿਰ ਤਾਂ ਆਪਣਾ ਜਦ ਜੀ ਕਰੇਗਾ ਜਦ ਮੰਗਾ ਲੈਣਾ ਉਹਨਾਂ ਨੇ।
ਪਰ ਐ ਐ ਚੀਜ਼ ਨਹੀਂ ਸਮਝਦੇ ਨੇ ਇਹਦੇ ਨਾਲ ਇਹਨਾਂ ਨੂੰ ਕੈਲਸਟ੍ਰੋਲ ਦੀ ਪ੍ਰੋਬਲਮ ਹੋ ਸਕਦੀ ਆ। ਇਹਨਾਂ ਨੂੰ ਅਸਥਮਾਂ ਦੀ ਦਿੱਕਤ ਹੋ ਸਕਦੀ ਆ।
ਦੇਖੋ ਨਾ ਅੱਜ-ਕੱਲ੍ਹ ਸਭ ਬੱਚਿਆਂ ਦਾ ਵੇਟ ਤੁਸੀਂ ਦੇਖੋਗੇ ਨਾ ਸਾਨੂੰ ਸਭ ਬੱਚੇ ਓਵਰਵੇਟ ਮਿਲਣਗੇ ਅੱਜ-ਕੱਲ੍ਹ।
ਬਿਲਕੁਲ ਹੁਣ ਨਾ ਇਹਨਾਂ ਨੂੰ ਪਤਾ ਔਰ ਨਾਲੇ ਇਹ ਵੀ ਵੇਖੋ ਨਾ ਜੇ ਅਗਰ ਇਹ ਖਾਂਦੇ ਨੇ ਨਾ ਇਹਦੇ ਨਾਲ ਇਨਫੈਕਸ਼ਨ ਵੀ ਇਹਨਾਂ ਨੂੰ ਹੋ ਸਕਦਾ। ਪੇਟ 'ਚ ਨਾ ਕਿੰਨਾ ਕ ਪੇਟ ਦਰਦ ਹੁੰਦਾ ਕਦੇ ਇਹਨਾਂ ਨੂੰ ਕੁ ਕੁਛ ਹੋ ਰਿਹਾ ਏ ਕਦੀ ਇਹਨਾਂ ਨੂੰ ਕੁਛ ਪਹਿਲੇ ਦਾ ਟਾਈਮ ਦੇਖ ਲਓ ਪਹਿਲੇ ਇਹ ਸਭ ਚੀਜ਼ਾਂ ਨਈ ਸੀਗੀਆਂ, ਤੇ ਉਹ ਪਹਿਲੇ ਜਿਹੜੇ ਸਾਡੇ ਮੰਮੀ -ਪਾਪਾ ਇਹਨਾਂ ਨੂੰ ਕਦੀ ਕੋਈ ਇਹਨਾਂ ਨੇ ਦੁੱਖ ਤਕਲੀਫ ਇੰਨੀ ਨੀ ਹੋਈ। ਸੱਚੀ ਦੱਸੀਏ ਤੇ ਕਿਉਂਕਿ ਉਹ ਇਹ ਚੀਜ਼ਾਂ ਖਾਂਦੇ ਨੀ ਸੀ। ਹਾਂਜੀ, ਤੇ ਹੁਣ ਅੱਜ-ਕੱਲ੍ਹ ਤਾਂ ਤੁਹਾਨੂੰ ਪਤਾ ਹਰ ਚੀਜ਼ 'ਚ ਮਿਲਾਵਟ ਆ।
ਮਿਲਾਵਟ ਵੀ ਆ ਬਿਲਕੁਲ ਪਹਿਲੇ ਲੋਕ ਬਾਹਰ ਦਾ ਪ੍ਰੈਫਰ ਈ ਨੀ ਕਰਦਾ ਸੀ, ਜੋ ਬਣਾਨਾਂ ਆਪਣਾ ਘਰ ਈ ਬਣਾਨਾਂ, ਸਿੰਪਲ ਆਪਣੀ ਦੇਸੀ ਦਾਲ ਰੋਟ
ਹਾਂ, ਅਸੀਂ ਸੋਚਨੇ ਆ ਕਿ ਰੇਹੜੀ ਦੇ ਵਿੱਚ ਈ ਬੇਕਾਰ ਚੀਜ਼ਾਂ ਨੇ ਅਸੀਂ ਚੰਗੇ ਹੋਟਲ ਜਾਈਏ। ਤੁਸੀਂ ਮੰਨੋਗੇ ਹੋਟਲ ਜਾਓ ਨਾ ਹੋਟਲ ਦੇ ਵਿੱਚ ਵੀ ਜਿੱਥੇ ਬਾਰ ਦਾ ਏ ਨਾ ਉਹ ਸਾਰਾ ਸਾਫ਼ ਰੱਖਦੇ ਨੇ ਜਿੱਥੇ ਜਿਹੜੇ ਕਿਚਨ ਹੁੰਦਾ ਨਾ ਤੁਸੀਂ ਉੱਧਰ ਜਾ ਕੇ ਵੇਖਿਓ ਇੱਕ
ਬਿਲਕੁਲ ਸਹੀ ਕੈਰੇ ਓ।
ਉੱਥੇ ਚੂਏ ਘੁੰਮ ਰੇ ਹੋਣਗੇ, ਕਾਕਰੋਚ ਅਲਗ ਘੂਮ ਰੇ ਹੋਣ ਉੱਥੇ ਕੋਈ ਸਫਾਈ ਨੀ ਹੋਏਗੀ। ਹਨਾ ਸਮਝ ਰੇਓ ਤੇ ਉਹੀ ਸਫਾਈ ਉਹ ਕਿੱਦਾਂ ਬਣਾ ਰੇ ਨੇ ਕਿੱਦਾਂ ਨੀ ਹਾਂ ਸਾਨੂੰ ਉ ਕਈ ਵਾਰੀ ਤਾਂ ਏਦਾਂ ਹੁੰਦਾ ਕਿ ਉਹ ਬਣਾ ਬਣਾਇਆ ਸੰਭਾ, ਰੱਖ ਦਿੰਦੇ ਨੇ ਬਸ ਥੋੜ੍ਹਾ ਜਿਹਾ ਗਰਮ ਕਰਕੇ ਚੰਗੀ ਤਰੀਕੇ ਨਾਲ ਉਹਨੂੰ ਉਹ ਦੇ ਦਿੰਦੇ ਨੇ ਟ੍ਰਿਕ ਹਾਂ ਵੀ ਚਲੋ ਇਹ ਵਧੀਆ ਬਣਿਆ ਦਾ ਹੁਣੇ ਬਣਾਇਆ ਦਾ।
ਔਰ ਔਲਮੋਸਟ ਤੁਹਾਨੂੰ ਏਦਾਂ ਈ ਮਿਲੇਗਾ ਕਿ ਇੱਕੋ ਈ ਜਗ੍ਹਾ ਸਾਰਾ ਕੁਛ ਤਿਆਰ ਕਰ ਲੀਂਦੇ ਨੇ। ਉਹਨੂੰ ਥੋੜਾ-ਥੋੜਾ-ਥੋੜਾ ਕਰਕੇ ਗਰਮ ਕਰਦੇ ਰਇੰਦੇ ਔਰ ਸਰਵ ਕਰਦੇ ਰਇੰਦੇ, ਭੇਜ ਦਿੰਦੇ ਔਡਰ ਕਰ ਤੇ ਚਲੋ ਜੀ, ਥੋੜਾ ਤਾਜ਼ੇ ਤੁਹਾਨੂੰ ਬਣਾ ਕੇ ਦਿੰਦੀ ਕਿ ਤੁਹਾਨੂੰ ਆਜ, ਬਿ ਹੁਣ ਤੁਸੀਂ ਫਰੈਸ਼ ਬਣਾ ਕੇ ਦੇਣਾ ਉਹਨਾਂ ਨੂੰ ਏਦਾਂ
ਨਾਂ-ਨਾਂ-ਨਾਂ-ਨਾਂ ਬਿਲਕੁਲ ਨਾਂ, ਨਈ-ਨਈ, ਉਹੀ ਤੇ ਤਾ ਈ ਮੈਂ ਉਹਨੂੰ ਔਰ ਇਹੀ ਆਖਿਆ, ਮੈਂ ਕਿਹਾ ਦੇਖੋ ਬੱਚੇ ਨੂੰ ਇਹੀ ਆਖਿਆ, ਮੈਂ ਕਿਹਾ ਦੇਖੋ ਅਸੀਂ ਜਿੱਥੇ ਵੀ ਚਲੇ ਜੀਏ ਸਾਫ਼ ਸਫ਼ਾਈ ਦਾ ਤਾਂ ਕੀਤੇ ਕੁਛ ਹੈ ਈ ਨੀ ਤੇ ਇਸੇ ਕਰਕੇ ਆਪਣਾ ਘਰ ਦਾ ਖਾਓ, ਜਿੰਨਾ ਹੁੰਦਾ ਫੇਰ ਵੀ ਇਹ ਕਿ ਅਸੀਂ ਹੁਣ ਦੇਖੋ ਕੁਛ ਕੰਮ ਕਰ ਰੇ ਆ, ਸਾਡੇ ਹੱਥੋਂ ਕੁਛ ਡਿੱਗ ਗਿਆ। ਅਸੀਂ ਉਹ ਮੁੜ ਕੇ ਵਾਪਸ ਨੀ ਪਾਂਦੇ ਕਦੀ ਵੀ। ਯਿਊਜ਼ ਨੀ ਬਈ ਵੇਸਟ ਹੋ ਗਿਆ ਉਹ ਤਾਂ ਡਿੱਗ ਗਿਆ ਥੱਲੇ ਲੇਕਿਨ, ਤੁਸੀਂ ਤੁਹਾਨੂੰ ਪਤਾ ਬਾਹਰ ਦੀ ਚੀਜ਼ਾਂ ਤਾਂ ਕੋਈ ਸਾਨੂੰ ਹੋਏਗਾ ਕੋਈ, ਹੱਥ ਧੋ ਕੇ ਚੰਗੀ ਤ ਦਸ ਵਾਰੀ ਹੱਥ ਧੋ ਕੇ ਦਸ ਵਾਰੀ ਬਣਾਊਗਾ।
ਬਿਲਕੁੱਲ-ਬਿਲਕੁੱਲ ਦੇਖੋ ਅਸੀਂ ਤਾਂ ਕਿਚਨ 'ਚ ਵੀ ਆਪਣੇ ਇਸਤੇ ਭਾਂਡੇ ਇਸਤੇਮਾਲ ਕਰੀ ਤਾਂ ਆਪਣਾ ਕੀ ਭਾਂਡਾ ਬਾਰ-ਬਾਰ ਧੋਈ ਦਾ ਕਿ ਪਤਾ ਨੀ ਕੋਈ ਕੀੜਾ- ਪਤੰਗਾ ਨਾ ਉਹਦੇ 'ਚ ਲੱਗਿਆ ਹੋਏ।
ਦੋ ਵਾਰੀ ਬਰਤਨ ਪਹਿਲੇ ਧੋਨੇ ਆ ਚੱਜ ਨਾਲ।
ਬਿਲਕੁੱਲ ਉਹੀ ਤਾਂ ਕਹਿ ਰੀ ਆ ਬਾਹਰ ਨਈ ਕਰ ਯੂਜ ਥੋੜ੍ਹੀ ਏਦਾਂ ਕਰਦੇ ਬਾਹਰ ਤਾਂ ਜੋ ਹੈ, ਚੱਲ ਜੀ ਸਾਫ਼-ਸਫ਼ਾਈ ਹੈ ਨੀ ਐ, ਖਾਣਾ ਈ ਨੀ ਅਸੀਂ। ਤ
ਸਈ ਗੱਲ ਐ ਨਾ ਤਾਂ ਕਰਕੇ ਨਾ ਸਫ਼ਾਈ ਦਾ ਕੁਛ ਰਿਹਾ ਹੀ ਨਹੀਂ ਤੇ ਫਾਸਟ ਫੂਡ ਖਾਓਗੇ ਅਤੇ ਜਿੰਨਾ ਉਨੀ ਦੁੱਖ ਤਕਲੀਫ਼ ਤੇ ਹੈ ਮਤਲਬ ਏ--਼ ਕਿ ਨਾਮ ਏ ਬਿਮਾਰੀਆਂ ਹੋਣੀਆਂ ਨੇ ਕੈਲਸਟ੍ਰੋਲ ਦੇ ਆ ਪ੍ਰੋਬਲਮ, ਮਸਤਮਾ ਦੀ ਪ੍ਰੋਬਲਮ, ਮੋਟਾਪਾ ਹਾਈਡੇ ਹਾਈਡਜ ਹਾਈਡ੍ਰਜਨ ਮਤਲਬ ਜਲਦੀ ਨਾਲ ਉਹ ਨਹੀਂ ਹੋਏਗਾ।
ਡਾਇਜਸਟ ਨਹੀਂ ਹੁੰਦਾ ਬੱਚੇ ਨੂੰ ਹੋ, ਬਿਲਕੁਲ- ਬਿਲਕੁਲ ਕਿਉ ਬੱਚੇ ਐਕਟੀਵਿਟੀ ਦਾ ਤੁਹਾਨੂੰ ਪਤਾ ਤੁਹਾਨੂੰ ਕਰਦੇ ਨੀ ਖਾਇਆ ਪੀਆ ਬਸ ਬੈਠ ਗਏ ਬੈਠੇ- ਬੈਠੇ ਕੰਪਿਊਟਰਾਂ ਦੇ ਕੰਮ ਕਰਨਾ ਹੈ, ਪੜ੍ਹਾਈ ਕਰਨੀ ਹੈ ਬੈਠੇ- ਬੈਠੇ ਕਰਨਾ ਉਹ ਵੀ ਸਭ
ਹਾਂਜੀ -ਹਾਂਜੀ ਹੁਣ ਅਸਾਂ ਨੂੰ ਪਤਾ ਅਸੀਂ ਰਾਤ ਦੀ ਰੋਟੀ ਖਾ ਲਈਏ। ਅਸੀਂ ਕੰਮ ਕਰਕੇ ਰਸੋਈ ਕਿਚਨ ਸਾਫ਼ ਕਰਕੇ ਸੋਣਾ ਹੈ, ਅਤੇ ਸਾਨੂੰ ਪਤਾ ਥੋੜ੍ਹਾ ਬਹੁਤ ਕੰਮ ਕਰ ਗਿਆ ਉੱਪਰ ਲਾ ਕੇ ਸੋਵਾਂਗੇ ਤਾਂ ਥੋੜ੍ਹਾ ਇੰਨੇ 'ਚ ਰੋਟੀ ਹਾਂ ਡਾਇਜੈਸਟ ਹੋ ਜਾਏਗੀ। ਸਾਨੂੰ ਇੰਨਾ ਪਤਾ ਹੁਣ ਬੱਚੇ ਕੀ ਨੇ ਖਾਂਦੇ ਨੇ ਉੱਥੀ ਸੋ ਜਾਂਦੇ, ਬੱਚਿਆ ਨੂੰ ਟਾਈਮ ਈ ਨੀ ਮਿਲਦਾ ਸਵੇਰੇ ਔਫਿਸ ਜਾਂਦੇ ਸ਼ਾਮ ਰਾਤੀ ਆਂਦੇ ਨੇ ਬੱਚੇ ਖਾ ਪੀ ਕੇ ਉੱਥੀ ਸੋ ਜਾਂਦੇ। ਕੀ ਕਰਨ ਬੱਚੇ, ਥੱਕ ਜਾਂਦੇ ਨੇ ਸਵੇਰੇ ਉੱਠਣਾ ਔਫਿਸ ਜਾਣਾ। ਹਾਂਜੀ-ਹਾਂਜੀ ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਹਾਂਜੀ-ਹਾਂਜੀ ਓਕੇ ਤੁਹਾਨੂੰ ਫਿਰ ਕਰਾਂਗੀ ਫੋਨ ਓਕੇ-ਓਕੇ ਸਤਿ ਸ਼੍ਰੀ ਅਕਾਲ ਜੀ।